ਹੈਲੋ!
ਹੈਲੋ।
ਹੈਲੋ,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
ਹੋਰ, ਠੀਕ ਹੋ ਜੀ?
ਹਾਂਜੀ-ਹਾਂਜੀ। ਤੁਸੀਂ ਠੀਕ ਹੋ, ਹੋਰ? ਵਧੀਆ-ਵਧੀਆ। ਤੁਸੀਂ, ਤੁਹਾਡੇ ਘਰ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਠੀਕ ਹੈ।
ਔਰ, ਤੁਸੀਂ ਕੀ ਕਰ ਰਹੇ ਸੀ?
ਬਸ ਹੁਣੇ, ਚਾਹ-ਪਾਣੀ ਪੀਕੇ ਫ੍ਰੀ ਹੋਇਆਂ ਜੀ, ਹੁਣ ਬੈਠੇ, ਮੈਂ ਕਿਹਾ ਚਲੋ ਤਵਾਡਾ ਫੋਨ ਆਇਆ, ਗੱਲ ਕਰਲਾ।
ਅੱਛਾ-ਅੱਛਾ, ਚਲੋ ਵਧੀਆ ਕੀਤਾ। ਓਰ---ਘਰ ਸਭ ਠੀਕ ਨੇ?
ਹਾਂਜੀ। ਹਾਂਜੀ-ਹਾਂਜੀ, ਸਭ ਠੀਕ ਨੇ ਜੀ।
ਅੱਛਾ। ਮੈਂ, ਤੁਹਾਡੇ ਨਾਲ ਗੱਲ ਕਰਨੀ ਸੀ।
ਹਾਂਜੀ-ਹਾਂਜੀ।
ਅ ਅੱਜ-ਕੱਲ ਤੁਹਾਨੂੰ ਪਤਾ ਹੀ ਆ, ਬੱਚੇ ਜ਼ਿਆਦਾਤਰ ਬਾਹਰ ਦਾ ਖਾਂਦੇ ਨੇ ਫਾਸਟ-ਫੂਡ ਖਾਣਾ ਪਸੰਦ ਕਰਦੇ ਨੇ। ਉਹੀ ਓਹਦਾ ਉਹਦਾ ਬਾਹਰ ਦਾ ਖਾਣ ਦਾ ਵੀ ਨੁਕਸਾਨ ਕਿੰਨਾ ਐ, ਬੰਦਾ ਘਰ ਹੀ ਬਣਾਲੇ ਉਹੀ ਬੈਟਰ ਹੈ।
ਜ਼ਿਆਦਾ, ਬਹੁਤ ਜ਼ਿਆਦਾ ਜੀ, ਦੇਖੋ ਬਾਹਰ ਦੀਆਂ ਚੀਜ਼ਾਂ ਤੁਸੀਂ ਦੇਖ ਹੋ ਗਏ, ਨਾ ਤੇ, ਅਸੀਂ ਦੇਖ ਰਹੇ ਹਾਂ। ਹਨਾ, ਉਹ ਕਿਵੇਂ ਕੰਮ ਕਰ ਰਿਹਾ, ਕਿਵੇਂ ਨੀ। ਤੇਲ ਦੇਖੋਗੇ ਤੁਸੀਂ ਉਹਦਾ ਕਿੰਨਾ ਪੁਰਾਣਾ ਕਿੰਨਾ ਨ ਕਿਹੜਾ ਓਇਲ ਯੂਜ ਕਰ ਰਹੇ ਨੇ ਘਰ ਦੇਖੋ ਖੁਦ ਬਣਾਵਾਂਗੇ ਅਸੀਂ ਚੀਜ਼ ਆਪਣੀਆਂ ਅੱਖਾਂ ਦੇ ਸਾਹਮਣੇ ਠੀਕ ਹੈ ਨਾ ਆਪਣੇ ਹੱਥਾਂ ਨਾਲ ਪਤਾ ਹੁੰਦਾ ਕਿ ਇਹ ਚੀਜ਼ ਕਿਵੇਂ ਬੱਚੇ ਨੂੰ ਦੇਣੀ ਹੈ
ਨਾਲੇ ਅਸੀਂ ਸਾਨੂੰ ਇਹ ਪਤਾ ਕਿ ਅਸੀਂ ਬੱਚੇ ਨੂੰ ਆਪਣੇ ਫਾਇਦੇ ਵਾਲੀ ਚੀਜ਼ ਦਵਗੇ ਥੋੜਾ ਅੱਛਾ ਦਾਗੇ ਥੋੜਾ ਘਰ ਦਾ ਫਰੈਸ਼ ਖਾਣਾ ਹੁੰਦਾ ਸਭ ਓਇਲ ਫਰੈਸ਼ ਹੋ ਗਿਆ ਸਭ ਕੁਛ ਫਰੈਸ਼ ਹੋ ਗਿਆ।
ਹਾਂਜੀ।
ਨਾਲੇ ਹੈਲਦੀ ਫੂਡ ਹੁੰਦਾ। ਬਾਹਰ ਦਾ ਦੇਖੋ, ਮੈਦਾ-ਮੁੱਦਾ ਪਾਇਆ ਹੁੰਦਾ ਕਈ ਨੁਕਸਾਨ ਵਾਲੀ, ਚੀਜ਼ਾਂ ਪਾਈਆਂ ਹੁੰਦੀਆਂ ਨੇ। ਅਸੀ ਆਪਣੇ ਬੱਚੇ ਦਾ ਫਾਇਦਾ ਸੋਚਾਂਗੇ, ਉਹਦੇ ਇਚ ਦਾ ਬਹੁਤ ਨੁਕਸਾਨ ਹੈ।
ਬਿਲਕੁਲ ਦੇਖੋ, ਅੱਜਯ-ਕੱਲ ਫਰੂਟੀਆਂ ਵੀ ਤੁਸੀਂ ਦੇਖੀਆਂ ਹੋਣੀਆਂ, ਜੂਸ ਜਿਹੜੇ ਆਂਦੇ ਨੇ, ਵਿੱਚੋਂ ਕਈ ਵਾਰ ਤੁਸੀਂ ਦੇਖਿਆ ਹੋ ਨਾ ਸੋਸ਼ਲ ਮੀਡੀਆ ਤੇ ਕਿਵੇ ਕੱਟ ਕੇ ਦਿਖਾਦੇ ਨੇ ਵਿੱਚੋਂ ਕੁਛ ਨਾ ਕੁਛ ਨਿਕਲਦਾ ਵੇ। ਜਿਵੇੇ ਬੱਚਿਆਂ ਨੂੰ ਦੇਖੋ ਕਿੰਨਾ ਨੁਕਸਾਨ ਹੋਏਗਾ ਉਹਨਾਂ ਨੂੰ
ਹੰਮ
ਠੀਕ ਹੈ ਨਾ ਕਿੰਨੇ ਆਪ ਬਿਮਾਰੀਆਂ ਲੱਗਦੀਆਂ ਨੇ ਬੱਚਿਆਂ ਨੂੰ ਅੱਜ ਕੱਲ੍ਹ
ਹਾਂ ਅੱਜ ਕੱਲ ਬੱਚੇ ਬਿਮਾਰ ਵੀ ਬਹੁਤ ਰਹਿੰਦੇ ਨੇ ਕਿਉ ਕਿ ਜ਼ਿਆਦਾ ਖਾਂਦੇ ਹੀ ਬਾਹਰ ਦਾ ਨੇ ਹਾਂ
ਹੁਨ ਤੁਸੀਂ ਦੇਖੋਗੇ ਆਪਣਾ ਦਿਲ ਦੇ ਦੇਖੋ ਕਿੰਨੇ ਮਰੀਜ਼ ਨੇ ਇਸ ਟਾਈਮ ਚ
ਹਾਂ ਐ ਤਾਂ ਹੈ।
ਠੀਕ ਹੈ ਨਾ ਸਰ ਇਹੀ ਹੈਗਾ ਕਿ ਖਾਣ ਪਾਣ ਸਾਡਾ ਬਹੁਤ ਗ਼ਲਤ ਹੈਗਾ।
ਹਾਂ ਅੱਜ ਕੱਲ੍ਹ ਬੱਚੇ ਵੈਸੇ ਵੀ ਜ਼ਿਆਦਾਤਰ ਬਾਹਰ ਦਾ ਖਾਣਾ ਪਸੰਦ
ਬਿਲਕੁਲ ਜੀ ਬਿਲਕੁਲ ਦੇਖੋ ਤੁਸੀਂ ਬੱਚੇ ਦੀ ਗੱਲ ਕਰਿ ਵੱਡੇ ਵੀ ਦੇਖ ਲਓ ਅੱਜ ਕੱਲ ਬਾਹਰ ਦਾ ਹੀ ਖਾਂਦੇ ਨੇ ਠੀਕ ਹੈ ਨਾ ਰਾਤੀ ਰਾਤੀ ਜਾਣਗੇ ਜੀ ਬਾਹਰ ਲੇਟ ਲੇਟ ਆਉਣਾ। ਲੇਟ ਸੋਹਣਾ ਇਹਨਾਂ ਨੇ ਫਿਰ ਜੇ ਲੇਟ ਵੀ ਉੱਠਣਾ ਤੇ ਨਾਲੇ ਦੇਖੋ ਸਰੀਰ ਨੂੰ ਕਿੰਨਾ ਨੁਕਸਾਨ ਹੈਗਾ।
ਹਾਂ ਲੇਟ ਸੋਨਾ ਲੇਟ ਉੱਠਨਾ ਸਭ ਨੁਕਸਾਨ ਹੈ। ਉਸ ਤੋਂ ਬਾਅਦ ਖਾਨਾ ਪੀਣਾ ਹਰ ਇੱਕ ਚੀਜ਼ ਵਿਚ ਮਿਲਾਵਟ ਹੈ।
ਬਿਲਕੁਲ ਜੀ ਬਿਲਕੁਲ।
ਇਹੀ ਗੱਲ ਹੈ ਨਾ ਅੱਜ ਕੱਲ੍ਹ ਬੱਚਿਆਂ ਨੂੰ ਘਰ ਹੀ ਬਣਾ ਕੇ ਦੇ ਦੋ ਉਹ ਬੈਸਟ ਹੈ।
ਹਾਂਜੀ ਹਾਂਜੀ। ਔਰ ਦੇਖੋ ਬੱਚੇ ਦੇਖੋ ਐਸੇ ਘਰ ਵੀ ਹੁਣ ਖਾਂਦੇ ਨੀ ਸਾਰੀਆਂ ਚੀਜ਼ਾਂ ਉਹਨਾਂ ਨੂੰ ਤਾਂ ਪਸੰਦ ਹੀ ਨਹੀਂ ਆਉਂਦੀਆਂ।
ਹਾਂ ਤਾਂ ਹੈ ਅਗਰ ਦੇਖੋ ਸਨੈਕਸ ਵਧੀਆ ਵੱਲ ਦੇਖੋ ਅੱਜ ਕੱਲ੍ਹ ਯੂਟਿਊਬ ਤੋਂ ਹਰ ਇੱਕ ਚੀਜ਼ ਆਉਂਦੀ। ਅਗਰ ਬੱਚਿਆਂ ਨੂੰ ਬਣਾ ਕੇ ਦੋ ਤੇ ਖਾਂਦੇ ਵੀ ਨੇ ਨਾਲੇ ਅਸੀਂ ਬਾਹਰੋਂ ਲਿਆਣਾ ਇੱਕ ਚੀਜ਼ ਲਿਆਵਾਂਗੇ ਉਹ ਬੰਦਾ ਇੱਕ ਬੰਦਾ ਹੀ ਖਾਏਗਾ। ਅਗਰ ਅਸੀਂ ਘਰ ਬਣਾਵਾਂਗੇ ਉਹਦੇ ਚ ਫਾਇਦਾ ਵੀ ਹੈ ਚਾਰ ਬੰਦੇ ਖਾਵਾਂਗੇ।
ਸਾਰੇ ਖਾਣਗੇੀਆਂ ਨੂੰ ਸਬਰ ਕਰ ਚੀਜ਼ ਬਣੇਗੀ ਜੀ ਔਰ ਜਿੰਨਾ ਇਨਾ ਵੀ ਹਾਂਜੀ ਖਰਚਾ ਨੀ ਹੁੰਦਾ ਘਰ ਜਿੰਨਾ ਸਾਡਾ ਬਾਹਰੋ ਹੋ ਜਾਣਾ ਵੇ
ਨਾਲੇ ਘਰ ਬਣਾਵਾਂਗੇ ਉਹ ਹੈਲਦੀ ਵੀ ਹੋਏਗਾ। ਥੋੜ੍ਹਾ ਅਸੀਂ ਸੋਚ ਕੇ ਚੀਜ਼ਾਂ ਪਾਵਾਂਗੇ ਕਿ ਬਈ ਆਹ ਚੀਜ਼ ਸਾਡੇ ਨੁਕਸਾਨ ਲਈ ਹੈ ਜਾਂ ਫਾਇਦੇ ਲਈ ਹੈ।
ਬਿਲਕੁਲ। ਬਾਹਰ ਦੇਖੋ ਕਈ ਤਰੀਕੇ ਦੀ ਸੋਚ ਵਗੈਰਾ ਯੂਜ ਕਰਦੇ ਨੇ ਹਨਾ ਕਿਸੇ ਚੀਜ਼ ਦੇਖੋ ਤੁਸੀਂ ਸੋਸ ਵੀ ਦੇਖੋ ਨਾ ਉਹ ਰੀਅਲ ਨੀ ਦੇਣਗੇ ਜੀ।
ਰੀਅਲ ਨ
ਮਿਕਸ ਮਿਕਸ ਦੇਣਗੇ ਜਿਹੜਾ ਸਾਨੂੰ ਕਾਫ਼ੀ ਨੁਕਸਾਨ ਦੇਵੇਗਾ ਖਾਣ ਨਾਲ ਅਸੀਂ ਦੇਸ਼ ਸੋਚਦੇ ਨ ਏ
ਦੇਖੋ ਉਹ ਵੀ ਹੋ ਗਿਆ ਉਸ ਤੋਂ ਬਾਅਦ ਕਈ ਗਲਤ ਚੀਜ਼ਾਂ ਪਾਉਂਦੇ ਨੇ ਜਿਵੇਂ ਜਿਨਾਂ ਹੋ ਗਿਆ ਉਹ ਹੋ ਗਿਆ ਕੀ ਕਹਿੰਦੇ ਨੇ ਕਰੀਮਾਂ ਵਗੈਰਾ ਹੋ ਗਈ ਕਿਹ ਕਿਹੋ ਕਿਹੋ ਜਿਹੇ ਯੂਜ ਕਰਦੇ ਨੇ ਸਾਨੂੰ ਤਾਂ ਨਹੀ ਪਤਾ ਅਸੀਂ ਤਾਂ ਫਰੈਸ਼ ਦੇਵਾਂਗੇ।
ਹਾਂਜੀ, ਹਾਂਜੀ ਦੇਖਲੋ ਮਿਊਨੀਅਸ ਦੇਖਲੋ ਤੁਸੀਂ ਕਦੀ ਦੇਖੋਗੇ ਨਾ ਕਿਵੇਂ ਬਣਦੀ ਐ, ਇਹਨਾਂ ਇਦੇ ਜਿੰਨਾ ਕ ਮਿਊਨਿਸ ਉਸ ਤੋਂ ਵੱਧ ਤੇਲ ਇਹਦੇ ਚ ਪੈਂਦਾ ਜੀ ਰਿਫਾਈੰਡ ਦਾ ਕੰਮ ਹੁੰਦਾ ਪਿਆ। ਤਾਂ ਜਾ ਕੇ ਅਮਿਊਨੀਅਸ ਬਨਦੇ ਕਿੰਨਾ ਦੇਖੋ ਸਾਡੇ ਹਾਰਟ ਵਾਸਤੇ ਕਿੰਨ ਨੁਕਸਾਨ ਹੈ
ਨੁਕਸਾਨ ਹੈਗਾ, ਹਾਂ।
ਬਿਲਕੁਲ। ਅੱਜ ਦੇਖੋਗੇ ਕਿੰਨੇ ਬੰਦੇ ਸਟੰਟ ਪਵਾਈ ਜਾ ਰਏ ਨੇ, ਹਾਂਜੀ। ਬਿਲਕੁਲ। ਘਰ ਹਰ ਇੱਕ ਚੀਜ਼ ਬੱਚੇ ਨੂੰ ਬਨਾ ਕੇ ਦਿਓ ਖੁੱਦ ਬੈਠ ਕੇ
ਹਾਂ, ਨਾਲੇ ਵੇਖੋ ਸਬ ਖਾਵਾਂਗੇ ਵੀ ਬ ਉੱਧਰ ਤਾਂ ਬਾਅਰ ਤਾਂ ਖਾਲੀ ਬੱਚਾ ਈ ਖਾਏਗਾ, ਇੱਕ ਬੰਦੇ ਨੂੰ ਮਸੇ ਬਾਅਰ ਦਾ ਹੂੰਦਾ ਉ ਉਸ ਤੋਂ ਵੱਧ ਮਹਿੰਗਾਈ ਵੀ ਦੇਖੋ ਕਿਵੇਂ ਜਿ ਐ, ਇੱਕ ਬੰਦਾ ਖਾਏਗਾ ਓਰ ਘਰ ਬਣਾਓ ਅਸੀਂ ਚਾਰ ਬੰਦੇ ਖਾਵਾਂਗੇ।
ਬਿਲਕੁਲ-ਬਿਲਕੁਲ।
ਓਰ ਤੁਸੀਂ ਕੀ ਕਰਦੇ ਸੀ।
ਬਸ ਜੀ ਹੁਣੇ ਈ ਫ੍ਰੀ ਹੋਏ ਆ ਜੀ, ਹੁਣ ਦੇਖੋ ਘਰ ਰਾਤੀ ਕੁਛ ਬਨਾਵਾਂਗੇ ਜੀ ਘਰ ਦਾ ਈ।
ਹਾਂ, ਬੈਸਟ ਏ, ਸਬ ਤੋਂ ਵਦੀਆ ਏ ਘਰ ਦਾ ਬਣਾਣਾ।
ਬਿਲਕੁਲ ਜੀ ਬਿਲਕੁਲ। ਅਸੀਂ ਵੈਸੇ ਵੀ ਜੈਦਾ ਬਾਹਰੋਂ ਖਾਂਦੇ ਈ ਨੀ ਨਾ ਬੱਚਿਆਂ ਨੂੰ ਖਾਣ ਦੇਨੇ ਆ।
ਨਈ ਆਈ ਅੱਛੀ ਗੱਲ ਐ। ਜਿਤਨਾ ਬਾਰੋਂ ਖਾਵਾਂਗੇ ਉਤਨੀ ਜੈਦਾ ਬਿਮਾਰੀਆਂ ਹੁੰਦੀਆਂ ਨੇ ਘਰ ਦੇ ਵਿੱਚ, ਓਰ ਜਿਤਨਾ ਘਰ ਦਾ ਖਾਵਾਂਗੇ ਕਿਤਨਾ ਫੈਦਾ ਐ।
ਬਿਲਕੁਲ, ਚੌਮਿਨ ਵਗੈਰਾ ਦੇਖਲੋ ਕਿੰਨਾ ਐ ਅੰਦਰ ਜਾ ਕੇ ਨੁਕਸਾਨ ਕਰਦਾ ਐ, ਮੈਦਾ, ਕੱਚਾ ਮੈਦਾ ਹੁੰਦਾ ਜੇ ਇਹ।
ਹਾਂ, ਐ ਤਾਂ ਹੈ ਚੌਮਿਨ ਹੋ ਗਿਆ ਮੋਮੋਸ ਹੋ ਗ
ਹਾਂਜੀ, ਹਾਂਜੀ ਦੇਖੋਗੇ ਇਹੀ ਦੁਕਾਨਾਂ ਤੇ ਜੈਦਾ ਤੁਆਨੂੰ ਭੀੜ ਮਿਲੇਗੀ ਫਾਸਟ
ਹਾਂ, ਹਾਂ। ਮੈਦੇ ਵਾਲੀ ਚੀਜ਼ ਅੰਦਰ ਜਾ ਕੇ, ਦੋ ਦਿਨ ਬਾਦ ਜਾ ਕੇ ਪਚਦੈ ਹਾਂ, ਤੇ ਬੱਚੇ ਅੱਜ ਕੱਲ ਉਹੀ ਚੀਜ਼ ਜੈਦਾ ਪਸੰਦ ਕਰਦੇ ਨੇ।
ਹਾਂਜੀ। ਚਲੋ ਸਿਖਾਣਾ ਚਾਈਦਾ ਸਾਨੂੰ ਬੱਚਿਆਂ ਨੂੰ ਖੁਦ ਵੀ ਨਾ ਖਾਈਏ ਤੇ ਦੇਖੋ ਬੱਚੇ ਵੀ ਨਈ ਸਿੱਖਣਗੇ, ਅ ਹਾਂਜੀ, ਬਿਲਕੁਲ। ਪੈਲੇ ਸਾਨੂੰ ਅਪਣੇ ਆਪ ਨੂੰ ਬਦਲਣਾ ਚਾਈਦੈ।
ਕੇੜੀ ਚੀਜ਼ ਫਾਇਦੇ ਲਈ ਐ, ਕੇੜੀ ਚੀਜ਼ ਨੁਕਸਾਨ ਲਈ ਐ, ਉਹ ਹਰ ਇੱਕ ਚੀਜ਼ ਦੱਸ ਨੀ ਚਾਈਦੀ ਬੱਚੇ ਨੂੰ
ਹਾਂਜੀ।
ਪੈਲੇ ਖੁਦ ਨੂੰ ਸਈ ਕਰੀਏ ਫਿਰ ਬੱਚਿਆਂ ਨੂੰ ਸਈ ਕਰੀਏ।
ਬਿਲਕੁਲ ਤਾਂ ਹੀ ਬੱਚੇ ਜੀ ਉਹੀ ਫੋਲੋ ਕਰਨਗੇ ਜੋ ਅਸੀਂ ਕੰਮ ਕਰਾਂਗੇ ਸ਼ੁਰੂ ਤੋਂ ਸਹੀ ਹਾਂਜੀ, ਬਿਲਕੁਲ। ਜੇ ਅਸੀਂ ਸਈ ਡਾਇਟ ਲਾਂਗੇ ਤੇ ਸਾਡੇ ਬੱਚੇ ਵੀ ਸਈ ਹੀ ਖਾਣਗੇ।
ਹਾਂਜੀ।
ਅਸੀਂ ਹੁਣ ਦੇਖੋ ਕਈ ਸ਼ੁਰੂ ਤੋਂ ਈ ਆਦਤਾਂ ਪਵਾ ਦਿੰਦੇ ਨੇ ਜੀ ਖੁਦ ਵੀ ਬਾਰ ਦਾ ਖਾਣਾ, ਕਈ ਤੇ ਬਣਾਂਦੇ ਵੀ ਨੀ ਘਰ ਮੈਂ ਵੇਖੇ ਨੇ ਐਸੇ ਬੰਦੇ। ਨਾਸ਼ਤਾ, ਹਾਂਜੀ-ਹਾਂਜੀ, ਕਈ ਐਸੇ ਹੁੰਦੇ ਦੇਖੋ ਸੰ ਡੇ ਵੀ ਆ ਜੇ ਨਾ ਤੇ ਘਰ ਨੀ ਬਣਾਣਗੇ ਓ। ਇੱਕ ਹੁੰਦੈ ਹਾਂਜੀ-ਹਾਂਜੀ ਇੱਕ ਹੁੰਦਾ ਦੇਖੋ ਚਾਅ ਹੋਂਦਾ, ਚਲੋ ਘਰ ਬੱਚੇ ਵੀ ਨੇ ਹਸਬੈਂਡ ਵੀ ਏ ਘਰ ਬਨਾਓ। ਹੁਣ ਉਹ ਵੀ ਖੁੱਲਾ ਖਾਣਗੇ। ਕਈ ਹੁੰਦੇ ਨੇ ਦੇਖੋ ਬਾਹਰੋਂ ਮੰਗਾਣੇ ਨਾਸ਼ਤਾ ਵੀ ਉਹਨਾਂ ਨੇ ਬਟੂਰੇ ਵਗੈਰਾ ਮੰਗਾਣੇ। ਦੇਖੋ ਐ ਹੁਨ ਤਾਂ ਦੇਖੋ ਸਾਨੂੰ ਨਈ ਪਤਾ ਲੱਗਦਾ ਹਾਂ ਥੋੜ੍ਹੀ ਜ ਸਾਡੀ ਉਮਰ ਵੱਧੇਗੀ ਨਾ ਅ ਬਿਮਾਰੀਆਂ ਨੇ ਸਾਨੂੰ
ਆ ਕੇ ਪਤਾ ਚੱਲੇਗਾ, ਹਾਂ-ਹਾਂ।
ਹੁਣ ਦੇਖੋ ਬਟੂਰੇ ਹੁਣ ਅੱਜ ਕੱਲ੍ਹ ਛੋਲੇ ਵੀ ਬਟੂਰੇ ਛੋਲੇ ਕਹਿ ਰਹੇ ਨੇ ਪਰ ਉਹ ਵੀ ਛੋਲੇ ਨੀ ਐ ਰੀਅਲ ਛੋਲੇ ਨੀ ਐ ਬਨਾਂਦੇ ਮਟਰ ਨੇ। ਓਇਓ ਬੰਦਾ ਘਰ ਬਨਾਏ ਉਹ ਬੈਸਟ ਐ।
ਹਾਂਜੀ।
ਓਇਓ ਅੱਜ ਕੱਲ ਤਾਂ ਸਨੈਕਸ ਜ਼ਆਦਾਤਰ ਮੈਂ ਘਰ ਈ ਬਨਾਨੀ ਆ। ਸ਼ਾਮੀ ਸਾਡਾ ਡੇਲੀ ਤੋਂ ਰੂਟੀਨ ਐ ਅਸੀਂ ਘਰ ਬਨਾਨਾ ਹੀ ਬਨਾਨਾ ਕੁਛ ਨਾ ਕੁਛ। ਅਜ ਕੱਲ ਯੂਟੁਬ ਅੱਜ ਕੱਲ੍ਹ ਯੂਟੁਪ ਹੈ ਉਹਦੇ ਚ ਦੇਖੋ ਜੋ ਬੱਚੇ ਮੰਗ
ਬਿਲਕੁਲ ਦੇਖੋ ਅੱਜ ਕੱਲ ਤੇ ਏਨੀ ਸੂਲਤਾਂ ਨੇ ਦੇਖੋ ਸਾਨੂੰ। ਯੂਟਿਊਬ ਚ ਬੰਦਾ ਕੁਛ ਵੀ ਸਿੱਖ ਸਕਦਾ ਜੋ ਅਸੀਂ ਬਾਜ਼ਾਰ ਦਾ ਸਮਾਨ ਨਈ ਵੀ ਬਨਾ ਪਾ ਰੇ ਨਾ। ਏਕ ਵਰੀ ਉਥੇ ਸਰਚ ਕਰੋਗੇ ਨਾ ਤੁਸੀਂ ਸਭ ਕੁਛ ਉਹਨਾਂ ਨੇ ਵੀਡੀਓਜ਼ ਬਨਾ ਕੇ ਦੇ ਦੇਣੀਐ ਏਜ ਈ।
ਜੋ ਵੀ ਸਰਚ ਕਰਨੇ ਆ ਅਸੀਂ ਬਈ ਅਸੀਂ ਇਹ ਚੀਜ਼ ਬਨਾਨੀ ਐ ਘਰ ਦੇ ਵੀ ਔਰ ਉਸ ਤੋਂ ਬਾਅਦ ਉਹ ਚੀਜ਼ ਫਾਇਦੇ ਵਾਲੀ ਵੀ ਦੱਸਦੇ ਨੇ। ਔਰ ਨੁਕਸਾਨ ਵਾਲੀ ਵੀ ਦੱਸਦੇ ਨੇ ਉਹ ਸਾਡੇ ਉੱਤੇ ਡਿਪੈਂਡ ਕਰਦੇ ਕਿ ਅਸੀਂ ਕੇੜੀ ਚੀਜ਼ ਉਹਦੇ ਵਿੱਚ ਪਾਨੀ ਐ ਕੇੜੀ ਸਾਡੇ ਬੱਚੇ ਲਈ ਫਾਇਦਾ ਕਰਦੀ ਐ ਕੇੜੀ ਨਈ ਕਰਦੀ। ਅਸੀਂ ਫੇਰ ਓਈ ਚੀਜ਼ ਪਾਵਾਂਗੇ। ਔਰ ਬਾਹਰ ਤਾਂ ਓਹਨਾ ਨੂੰ ਜੋ ਮਿਲਿਆ ਓਹਨਾਂ ਨੇ ਓਹੀ ਪਾ ਦੇਣਾ।
ਬਿਲਕੁਲ ਜੀ ਬਿਲਕੁਲ ਘਿਓ ਵੀ ਨੀ ਖਾਂਦੇ ਜੀ ਬੱਚੇ ਅੱਜ ਕੱਲ੍ਹ ਦੇਖਲੋ।
ਅੱਜ ਕੱਲ੍ਹ ਦੇ ਬੱਚੇ ਘਿਓ ਨੀ ਖਾਂਦੇ।
ਬਿਲਕੁਲ ਪਹਿਲੇ ਜਮਾਨੇ ਦੇਖੋ ਘਿਉ ਵਗੈਰਾ ਏਹੀ ਚੱਲਦੀਆਂ ਸੀ ਚੀਜ਼ਾ ਫਾਸਟ ਫੂਡ ਬਿਲਕੁਲ ਨੀ ਹੁੰਦੇ ਸਨ।
ਹਾਂ ਪਹਿਲੇ ਤੇ ਫਾਸਟ ਫੂਡ ਰੰਣਣ ਆਲੇ ਅੱਜ ਕੱਲ੍ਹ ਹਰ ਇੱਕ ਚੀਜ਼ ਵਿੱਚ ਮਿਲਾਵਟ ਐ। ਘਿਓ ਚ ਵੀ ਦੇਖਲੋ ਅਗਰ ਬਾਹਰ ਦਾ ਘਿਓ ਲਈਏ ਤੇ ਉਹਦੇ ਚ ਵੀ ਮਿਲਾਵਟ ਐ।
ਬਿਲਕੁਲ ਘਰ ਦਾ ਕੱਢੋ ਵਧੀਆ ਘਿਓ ਨਿਕਲਦਾ ਘਰ ਹਾਂਜੀ। ਪੰਜ ਛੇ ਦਿਨ ਯਾਂ ਹਫ਼ਤਾ ਤੁਸੀਂ ਮਲਾਈ ਕੱਠੀ ਕਰਕੇ ਵਧੀਆ ਘਿਓ ਨਿਕਲੇਗਾ।
ਹਾਂ ਔਰ ਬਾਹਰ ਦਾ ਕੀ ਐ ਮਹਿੰਗਾਈ ਵੀ ਇਤਨੀ ਐ ਉਸ ਤੋਂ ਵੱਧ ਓਹ ਮਿਲਾਵਟੀ ਐ ਸਭ ਕੁਛ।
ਮਹਿੰਗਾ ਨਾ ਦੁੱਧ ਵੀ ਦੇਖ ਲੋ ਤੁਸੀਂ ਕੇੜਾ ਨ ਰੀਅਲ ਦੇ
ਹਾਂ ਦੁੱਧ ਵੀ ਰੀਅਲ ਨੀ ਐ ਅੱਧਾ ਪਾਨੀ ਐ ਹਾਂ ਅੱਧਾ ਪਾਨੀ ਐ।
ਬਿਲਕੁਲ ਬਿਲਕੁਲ। ਪਹਿਲੇ ਨੀ ਹੁੰਦੀ ਸੀ ਇਹ ਚੀਜ਼ਾਂ ਔਰ ਪਹਿਲੇ ਦੇ ਬਜ਼ੁਰਗ ਤੁਸੀਂ ਦੇਖੋਗੇ ਕਿੰਨੇ
ਹਲੇੇ ਤੱਕ ਚੱਲ ਰਹੇ ਨੇ ਹਾਂ ਹਲੇੇ ਤੱਕ ਚੱਲ ਰਹੇ ਨੇ।
ਬਿਲਕੁਲ ਗੋ
ਔਰ ਅੱਜ ਕੱਲ ਦੇ ਅੱਜ ਕੱਲ ਦੇ ਮਲ ਮਤਲਬ ਕਿ ਜਨਰੇਸ਼ਨ ਦੇ ਬੱਚੇ ਜਿਹੜੇ ਨੇ ਅੱਜ ਕੱਲ੍ਹ ਦੇ ਓਹ ਦੇਖੋ ਹੁਨੇ ਨਾਲ ਹੀ ਬਿਮਾਰ ਨੇ। ਕਦੀ ਕੋਈ ਬਿਮਾਰੀ ਐ ਕਦੀ ਕੁਛ ਐ ਕੋਈ ਬੱਚਿਆਂ ਨੂੰ ਕੁੱਛ ਹੋ ਰਿਹਾ ਕਿਉਂਕਿ ਮੈ ਲਾਵਟਿ ਹੈ
ਬਿਲਕੁਲ ਛੋਟੇ-ਛੋਟੇ ਬੱਚੇ ਦੇਖਲੋ ਚੱਲਦੇ ਨੀ ਏ ਥੱਕ ਜਾਂਦੇ ਨੇ। ਕੁਕੀ ਏ ਸਭ ਬਾਹਰ ਦਾ ਖਾ-ਖਾ ਕੇ
ਖਾ-ਖਾ ਕੇ ਬੱਚੇ ਹੋ ਜਾਂਦੇ ਨੇ ਹਾਂ। ਅੰਦਰ ਸਾਰਾ ਸਿਸਟਮ ਖ਼ਰਾਬ ਕੀਤਾ ਦਾ ਇਹਨਾਂ ਨੇ ਮੈਦਾ ਖਾ-ਖਾ ਕੇ।
ਬਿਲਕੁਲ ਜੀ।
ਦੇਖਿਆ ਜਾਵੇ ਤੇ ਬੱਚੇ ਐ ਖਾ ਕੇ ਵੀ ਖੁਸ਼ ਹੁੰਦੇ ਨੇ।
ਹਾਂਜੀ-ਹਾਂਜੀ ਉਹ ਦੇਖੋ ਸ਼ੁਰੂ ਤੋਂ ਬੱਚੇ ਨੂੰ ਆਦਤ ਪੈ ਜਾਂਦੀ ਹੈ ਜੀ ਦੇਖ ਕੇ। ਹਾਣੀ ਬਾਹਰ
ਜਿਵੇਂ ਪੇਰੈਂਟਸ ਕਰਨਗੇ। ਡੇਲੀ ਰੂਟੀਨ ਬਣਾਉਣਗੇ। ਆਪਣਾ ਕਿ ਅਗਰ ਘਰ ਦਾ ਖਾਣਗੇ ਤਾਂ ਬੱਚੇ ਵੀ ਘਰ ਦਾ ਖਾਣਗੇ।
ਬਿਲਕੁਲ ਜੀ।
ਤੁਸੀਂ ਮਾਰਕੀਟ ਦਾ ਦੇਖੋਗੇ, ਫਾਸਟ ਫੂਡ ਦੇਖੋ,
ਹਾਂਜੀ। ਬਿਲਕੁਲ ਜੀ, ਬਿਲਕੁਲ ਜਿੱਦਾਂ ਹੀ ਕਿਉਂਕਿ ਉਹਨਾਂ ਨੂੰ ਖੁ ਤੇ ਪਤਾ ਨੀ ਅਸੀਂ ਖੁਦ ਉਹਨਾ ਨੂੰ ਸੀ ਖਾਂਦੇ ਹ ਨਾ ਜੀ ਕੀ ਇਹ ਚੀਜ਼ ਖਾਣੀ ਹੈ ਤੇ ਅਸੀਂ ਉਹ ਵੀ ਖਾਣਗੇ ਜੀ।
ਹਾਂ, ਬੱਚੇ ਨੂੰ ਜਿੱਦਾਂ ਜਿੱਦਾਂ ਹੀ ਲਉਣਗੇ ਓਦਾਂ ਹੀ ਹਲਣਗੇ ਬੱਚੇ।
ਨਾ ਓਹਨਾ ਨੇ ਹਥ ਹੱਥ ਵਗੈਰਾ ਧੋਣੇ ਕੀ ਪਤਾ ਕੋਈ ਇਨਾ ਥੋੜ੍ਹੀ ਨਾ ਉਹਨਾਂ ਕੋਲ ਸਾਧਨ ਹੁੰਦਾ ਜੀ ਹੱਥ ਵਗੈਰਾ ਵੀ ਧੋਣਗੇ ਉਹ।
ਹਾਂ- ਹਾਂ- ਹਾਂ।
ਠੀਕ ਹੈ ਨਾ। ਬਸ ਇਦਾਂ ਹੀ ਹੁੰਦਾ।
ਮੈਂ ਤਾਂ ਦੇਖੋ ਜ ਤਾਂ ਹੀ ਘਰੇ ਬਣਾਓ ਆਪਣੇ ਬੱਚੇ ਵੀ ਠੀਕ ਰਹਿਣ ਖੁੱਦ ਵੀ ਠੀਕ ਰੋਹੋ।
ਰਹਿਣ ਨਾਲੇ ਆਪ ਵੀ ਸਹੀ ਰਹੀ ਏ।
ਹਾਂਜੀ। ਅੱਛਾ। ਹਾਂਜੀ, ਠੀਕ ਅੱਛਾ ਚਲੋ ਕੋਈ ਆ, ਕੇ ਮੈਂ ਤੁਹਾਨਾ ਥੋੜੀ ਦੇਰ ਤੱਕ ਕਰਦੀ ਹਾਂ ਠੀਕ। ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।